ਲੋ
ਹੈਲੋ।
ਹੈਲੋ, ਹਾਂਜੀ ਭੈਨ ਜੀ, ਸਸ਼੍ਰੀ ਕਾਲ।
ਸ਼ਸ਼੍ਰੀ ਕਾਲ, ਹੋਰ ਠੀਕ ਹੋਂ?
ਹਾਂਜੀ- ਹਾਂਜੀ ਠੀਕ ਆ। ਤੁਸੀਂ ਕਿਵੇਂ ਓ?
ਹਾਂਜੀ ਠੀਕ ਠਾਕ ਓ।
ਹੋਰ ਕੀ ਕਰਦੇ ਸੀ।
ਹੋਰ ਤੁਸੀਂ ਪੜ੍ਹਾਈ ਵਧੀਆ ਚੱਲਦੀ ਆ।
ਹਾਂਜੀ ਹਾਂਜੀ ਮੇਰੀ ਤਾਂ ਪੜ੍ਹਾਈ ਵਧੀਆ ਚੱਲਦੀ ਆ। ਮੇਰੀ ਤਾਂ ਪਲੱਸ ਟੂ ਵੀ ਹੋ ਗਈ ਹੁਣ ਤਾਂ ਮੈਂ ਫ੍ਰੀ ਆਂ।
ਹੋਰ
ਹੋਰ ਬਸ ਵਧੀਆ। ਤੁਸੀਂ ਸੁਣਾਓ ਹਾਂਜੀ ਹਾਂਜੀ ਕ‌ਈ ਤਾਂ ਜਾਣੀ ਪਲੱਸ ਟੂ ਕੰਪਲੀਟ ਹੋ ਗਈ ਮੇਰੀ। ਹੈਲੋ
ਹੋਰ ਦੱਸੋ- ਕੀ ਕਿਵੇਂ ਓ।
ਬਸ ਠੀਕ, ਤੁਸੀਂ ਸੁਣਾਓ ਤੁਸੀਂ ਮੈਂ ਸੁਣਿਆ ਸੀ ਸਕੂਲ 'ਚ ਟੀਚਰ ਓ।
ਹਾਂਜੀ
ਮੈਂ ਕੇਆ ਤੁਸੀਂ ਸੁਣਾਓ, ਮੈਂ ਸੁਣਿਆ ਤੁਸੀਂ ਸਕੂਲ 'ਚ ਟੀਚਰ ਓ।
ਨਈ, ਨਈ ਓ ਮੇਰੀ ਸਿਸਟਰ ਆ।
ਅੱਛਾ- ਅੱਛਾ।
ਹਾਂਜੀ।
ਹੋਰ ਤੁਸੀਂ ਕਦੇ ਹੇਮਕੁੰਟ ਸਾਏਬ ਗਏ ਓ?
ਅਸੀਂ, ਮੈ ਜਾਣਾ ਸੀ ਐਤਕੀਂ। ਹੁਣ 'ਚ ਪਲੈਨ ਚੱਲਦਾ ਪਿਆ ਸਾਡਾ।
ਅੱਛਾ -ਅੱਛਾ ਚੱਲਦਾ ਪਿਆ।
ਹੂੰ--ਹੋਰ ਤੁਸੀਂ ਹੁਣ ਟਮਾ ਤੁਸੀਂ -ਟਮਾਟਰ ਖਾਂਦੇ ਓ?
ਹਾਂਜੀ -ਹਾਂਜੀ ਟਮਾਟਰ ਤਾਂ ਮੈਨੂੰ ਬੋਤ ਪਸੰਦ ਨੇ।
ਟਮਾਟਰ ਦੇ ਬੀ ਖਾਂਦੇ ਓ?
ਨਈ -ਨ‌ਈ ਬੀ ਨੀ ਖਾਂਦੀ, ਓ ਕੂ ਮੈ ਕਿਸੇ ਨੇ ਦੱਸਿਆ ਸੀ ਕੀ, ਬੀ ਖਾਣ ਨਾਲ ਪਥਰੀ ਹੁੰਦੀ ਆ।
ਹੂੰ ਹੋਰ
ਹੋਰ ਬਸ ਠੀਕ।
ਓ ਤੁਸੀਂ ਯੋਗਾ ਵਗੈਰਾ ਕਰਦੇ ਓ।
ਨਈ -ਨਈ ਸਰੀਰ ਤੋਂ ਹਿਲੇਆ ਤਾਂ ਜਾਂਦਾ ਨੀ। ਯੋਗਾ ਕਿਥੋਂ ਕਰ
ਜਿਮ ਵਗੈਰਾ ਲਾਇਆ ਕਰੋ, ਯੋਗਾ ਕਰਾ ਕਰੋ। ਭੱਜਦੇ ਜਾਏਆ ਕਰੋ ਸਵੇਰ ਸੁਬਾ ਸਵੇਰੇ।
ਹਾਂਜੀ -ਹਾਂਜੀ।
ਹੁ, ਔਰ ਪਾਣੀ ਵੱਧ ਤੋਂ ਵੱਧ ਪੀਆ ਕਰੋ।
ਹਾਂਜੀ -ਹਾਂਜੀ ਮੈਂ ਕੇਆ ਗਰਮੀ ਏਨੀ ਹੋਗੀ, ਕਿਤੇ ਜਾਣ ਨੂੰ ਦਿਲ ਈ ਨੀ ਕਰਦਾ। ਘਰੇ ਬੈਠੇ ਪਰੌਂਠੇ ਖਾਈ ਜਾਓ ਆਲੂਆਂ ਆਲੇ।
ਅੱਛਾ
ਹਾਂਜੀ।
ਪਰੋਠੇ ਖਾ ਕੇ ਪੈ ਸੋ ਜਾਣਾ ਨਾ ਪੱਖੇ ਥੱਲੇ।
ਹਾਂਜੀ- ਹਾਂਜੀ, ਹਾਂਜੀ ਨੀਂਦ ਵੀ ਵੱਧੀਆ ਆਂਦੀ ਆ, ਪਰੋਂਡੇ ਖਾ ਕੇ ਫੇਰ ਤਾਂ।
ਹੂੰ
ਹਾਂਜੀ।
ਔਰ ਵੜਾ ਪਾਓ ਖਾਂਦੇ ਓ।
ਹਾਂਜੀ -ਹਾਂਜੀ ਓ ਤਾਂ ਬੋਤ ਫੇਵਰੇਟ ਆ, ਇੱਕ ਮਿੰਟ- ਹਾ ਵੜਾ-ਪਾਓ ਹੋ ਗੇਆ, ਸਮੋਸੇ ਹੋ ਗਏ, ਓ ਤਾਂ ਬੋਤ
ਹਾਂ ਤੋਡੇ ਮਹਾਰਾਸ਼ਟਰ ਦੀ ਫੇਮਸ ਆ ਨਾ-ਵੜਾ ਪਾਓ?
ਹਾਂਜੀ, ਵੈਸੇ ਤੁਸੀਂ ਕਿੱਥੋਂ ਬੋਲਦੇ ਓ? ਪੰਜਾਬ ਤੋਂ ਕਿੱਥੋਂ?
ਅਸੀਂ ਖੰਨਾ
ਅੱਛਾ-ਅੱਛਾ ਖੰਨੇ ਚ ਮੇਰੇ ਵੀ ਰੀਲੇਟੀਵਜ ਬਹੁਤ ਰਹਿੰਦੇ ਨੇ।
ਅੱਛਾ-ਅੱਛਾ, ਤੁਸੀਂ ਆਂਦੇ ਹੋਣੇ ਆ ਨਾ ਏਥੇ ਪੰਜਾਬ ਆਏ ਸੀ?
ਹਾਂਜੀ-ਹਾਂਜੀ, ਹੁਣੇ ‌ਈ ਆ ਕੇ ਗਏ ਆ। ਤਿੰਨ-ਚਾਰ ਦਿਨ ਹੋ ਗੇ।
ਅੱਛਾ-ਅੱਛਾ।
ਹਾਂਜੀ, ਅਸੀਂ ਅੰਬਰਸਰ ਵੀ ਘੁੰਮ ਕੇ ਗ‌ਏ ਆ।
ਅੱਛਾ ਤੁਸ
ਹਾਂਜੀ, ਹਾਂਜੀ-ਹਾਂਜੀ ਮੈਂ ਕਨੇਡਾ ਜਾ ਕੇ ਆਈ ਆ ਤਿੰਨ-ਚਾਰ ਟੈਮ।
ਅੱਛਾ। ਕੋਈ ਰਿਸ਼ਤੇਦਾਰ ਐ ਓਥੋ ਓਥੇ ਥੋਡੇ, ਥੋਡਾ?
ਹਾਂਜੀ-ਹਾਂਜੀ ਮੇਰਾ ਰੀਅਲ ਬ੍ਰਦਰ ਹੀ ਆ ਓਥੇ।
ਅੱਛਾ-ਅੱਛਾ।
ਹਾਂਜੀ, ਹੋਰ ਥੋਡੀ ਫੈਮਿਲੀ ਚ ਕਿੰਨੇ ਮੈਂਬਰ ਨੇ?
ਚਾਰ ਮੈਂਬਰ ਆ ਦੋ ਬੇਟੇ ਆ, ਇੱਕ ਮੈਂ ਹੋਰ ਮੇਰੇ ਘਰ ਦੇ।
ਅੱਛਾ-ਅੱਛਾ। ਚਲੋ ਵਧੀਆ, ਹੋਰ ਰੋਟੀ ਸਬਜ਼ੀ ਖਾ ਲਈ ਤੁਸੀਂ?
ਹਾਂਜੀ। ਰੋਟੀ ਤਾਂ ਖਾਦੀ ਨੀ ਜਾਂਦੀ ਆ ਨਾ ਗਰਮੀ ਵਿੱਚ ਚੌਲ ਔਰ ਦਹੀਂ ਖਾਦੀ ਜਾਂਦੀ।
ਅੱਛਾ ਚੋਲ, ਚੋ- ਹਾਂਜੀ-ਹਾਂਜੀ ਪੰਜਾਬ ਦੇ ਬਹੁਤ ਖਾਦੇ ਆ ਚੌਲ-ਦਹੀਂ।
ਹੂੰ।
ਮੈਂ ਆਪ ਬਹੁਤ ਚੌਲ ਖਾਣ ਲੱਗ ਗਈ ਸੀ ਫੇਰ ਮੈਂ ਆਪ ਮੋਟੀ ਬਣ ਗਈ ਸੀ ਫੇਰ ਮੈਂ ਚੌਲ ਖਾਣੇ ਛੱਡ ਤੇ।
ਹੂੰ, ਦਈ- ਅਹ ਦਹੀਂ ਵੀ ਥੋੜੀ ਮਤਲਬ ਅ ਕਾਠੀ ਦਹੀਂ ਨੀ ਸਾਨੂੰ ਪਸੰਦ ਆ। ਪਤਲੀ ਦਹੀਂ ਰਾਇਤਾ ਨੀ ਹੁੰਦਾ ਪਤਲਾ।
ਹਾਂਜੀ-ਹਾਂਜੀ ਪਤਲੀ ਵਧੀਆ ਅੱਛਾ-ਅੱਛਾ ਚਲੋ ਵਧੀਆ ਹੋਰ ਲੱਸੀ ਬਹੁਤ ਪੀਂਦੇ ਹੋਓਗੇ, ਹਨਾ।
ਬਹੁਤ ਅੱਜ ਹੀ ਬਹੁਤ ਪੀਤੀ ਆ, ਸਾਡੇ ਨਾ ਗੁਰਦੁਆਰੇ ਫੰਕਸ਼ਨ ਸੀ ਅੱਜ।
ਅੱਛਾ-ਅੱਛਾ ਫੇਰ ਨੀਂਦ ਆਉਂਦੀ ਹੋਣੀ ਆ, ਹਨਾ। ਹਾਂਜੀ।
ਹੂੰ।
ਹੋਰ, ਤੁਸੀਂ ਕਦੇ ਅੰਮ੍ਰਿਤਸਰ ਗਏ ਓ? ਅੰਬਰਸਰ
ਹਾਂਜੀ ਜਾ ਕੇ ਆਏ ਸੀ।
ਅੱਛਾ-ਅੱਛਾ, ਕਦੋਂ?
ਹੋ ਗੇ ਦੋ-ਤਿੰਨ ਮੀ ਦੋ-ਤਿੰਨ ਦਿਨ ਹੋ ਗੇ।
ਚਲੋ ਵਧੀਆ, ਹੈਨਾ? ਹਾਂਜੀ ਅਸੀਂ ਵੀ ਇੱਕ ਹਫ਼ਤਾ ਪਹਿਲੇ ਕੇ ਗਏ ਸੀ ਫੇਰ ਦੋ-ਤਿੰਨ ਦਿਨ ਪਹਿਲੇ ਤਾਂ ਅਸੀਂ ਓਰੇ ਆ ਗਏ ਆ ਮਹਾਰਾਸ਼ਟਰ ਚ।
ਅੱਛਾ-ਅੱਛਾ, ਮਹਾਰਾਸ਼ਟਰ ਵਿੱਚ ਵੀ ਵਧੀਆ ਘੁੰਮਣੇ ਦੀ ਜਗਾ ਨਾ?
ਹਾਂਜੀ-ਹਾਂਜੀ ਬਹੁਤ ਵਧੀਆ-ਵਧੀਆ ਓਰੇ ਗੋਆ ਹੋ ਗਿਆ। ਮੁੰਬਈ, ਪੂਨੇ ਹੋ ਗਿਆ ਵਧੀਆ ਜਗ੍ਹਾ ਨੇ।
ਬੋਮਬੇ ਵਧੀਐ ਨਾ ਘੁੰਮਣੇ ਦੇ
ਹਾਂਜੀ-ਹਾਂਜੀ, ਹਾਂਜੀ-ਹਾਂਜੀ ਓਥੇ ਮਰੀਨ ਡਰਾਈਵ ਵਗੈਰਾ ਵਧੀਆ।
ਹੂੰ। ਹਮ।
ਹੋਰ, ਕੀ ਕਹਿੰਦੇ ਤੁਸੀਂ ਮੈਂ ਥੋਡੀ ਬੀਚ ਕੀ ਕਹਿੰਦੇ ਸੀ ਤੁਸੀ?
ਵੋਟਰ ਪਾਰਕ ਵਗੈਰਾ ਨੀ ਗਏ?
ਨਹੀਂ, ਯਾਰ ਧੁੱਪ ਹੀ ਇੰਨੀ ਆ, ਵਾਟਰ ਪਾਰਕ ਜਾਕੇ ਹੋਰ ਖਾਲੇ ਥੋੜੇ ਨਾ ਹੋਣਾ, ਹਨਾ। ਉੱਥੇ ਪਾਣੀ'ਚ ਤਾਂ ਆਪਾਂ ਹੋਵਾਂਗੇ, ਬਟ ਉਤੋ ਏਡੀ ਧੁੱਪ ਹੋਣੀ ਆ।
ਅੱਛਾ-ਅੱਛਾ।
ਗਰਮੀ ਬਹੁਤ ਆ ਉਰੇ ਤਾਂ, ਪੰਜਾਬ ਤੋਂ ਵੀ ਜ਼ਿਆਦਾ ਗਰਮੀ ਉਰੇ ਆ।
ਹਾਂ, ਉੱਥੇ ਤਾਂ ਬਹੁਤ, ਸੁੱਕੀ-ਸੁੱਕੀ ਜੀ ਧੁੱਪ ਆਂਦੀ ਆ, ਬਹੁਤ।
ਹਾਂਜੀ। ਪੰਜਾਬ'ਚ ਤਾਂ ਵੀ ਤਿੰਨ-ਚਾਰ ਟਾਈਮ ਮੀਂਹ ਪੈ ਗਿਆ, ਉਰੇ ਤਾਂ, ਮੀਂਹ ਨਹੀਂ ਪਿਆ ਹਲੇ।
ਹੂੰ।
ਹਾਂਜੀ।
ਗੰਨੇ ਦਾ ਰਸ ਪੀਂਦੇ ਹੋਣੇ, ਫਿਰ ਤੁਸੀ?
ਹਾਂਜੀ-ਹਾਂਜੀ, ਬਹੁਤ।
ਅੱਛਾ।
ਹਾਂਜੀ।
ਅਸੀਂ ਪਹਿਲੇ ਰਹਿੰ, ਉੱਥੇ ਰਹਿੰਦੇ ਸੀ ਨਾ ਅਸੀਂ ਗੰਨੇ ਦਾ ਰਸ ਬਹੁਤ, ਉਹ ਲੱਕੜ ਵਾਲਾ ਪੀਂਦੇ ਹੁੰਦੇ ਸੀ, ਜੋ ਲੱਕੜ ਵਾਲੀ ਮਸ਼ੀਨ ਨਹੀਂ ਹੰਦੀ, ਹੁੰਦੀ ਸੀ।
ਹਾਂਜੀ-ਹਾਂਜੀ, ਉਹ ਗੋਲ-ਗੋਲ ਘਮਾਈ ਹੁੰ ਸੀ। ਉਹ ਗੋਲ-ਗੋਲ ਘੁੰਮਾਂਦੇ ਹੁੰਦੇ ਸੀ, ਹੱਥ ਨਾਲ, ਹੁਣ ਤੇ ਇਲੈਕਟ੍ਰਿਕ ਹੀ ਬਹੁਤ ਆਗੀਆਂ।
ਹੁਣ, ਉਹ ਲੋ, ਲੋਖੰਡ ਵਾਲੀ ਆਂਦੀ ਆ ਮਸ਼ੀਨ, ਉਹਦਾ ਟੇਸਟ ਨੀ ਹੈ ਸਹੀ ਆਂਦਾ।
ਹਾਂਜੀ ਸਹੀ ਕਿਆ, ਨਾਲੇ ਉਹ, ਲਾਈਟ ਤੇ ਚਲਦੀਆਂ ਨੇ ਉਹ।
ਹੂੰ।
ਹਾਂਜੀ।
ਉਹ ਦੁਬਾਰਾ ਚਾਲੂ ਹੋਣਾ ਚਾਹੀਦਾ ਨਾ ਲੱਕੜ ਵਾਲਾ।
ਹਾਂਜੀ, ਸਹੀ ਕਿਆ। ਅਸੀਂ ਸੋਚਦੇ ਆਂ ਕਿ ਮਸ਼ੀਨ ਲੈਲੀਏ ਓ ਲੱਕੜ ਆਲੀ ਫਿਰ, ਅਸੀਂ ਜੂਸ ਬਣਾਕੇ ਪਿਲਾਇਆ ਕਰੀਏ। ਹਾਂਜੀ, ਸੋਚਦੇ ਆਂ, ਘਰ ਦੇ ਅੱਗੇ ਇੱਕ ਦੁਕਾਨ ਪਾਲੀਏ।
ਹੂੰ।
ਹਾਂਜੀ।
ਇੱਕ, ਅ, ਮੱਕੀ ਦੀ ਬ ਭੁਟਾ, ਭੁਟਾ ਕੀ ਬੋਲਦੇ?
ਮੈਨੂੰ ਨੀ ਪਤਾ ਤੁਸੀਂ ਕੀ ਕਹਿੰਦੇ, ਮੱਕੀ ਦਾ ਬੂਟਾ। ਅੱਛਾ ਓਹ, ਫਲਿਪਕੋਸ, ਸਵੀਟ ਕੋਨ।
ਹਾ-ਹਾ।
ਹਾਂਜੀ, ਉਹ ਉਹ ਤਾ ਅਸੀਂ ਬੂਟਾ ਘਰੇ ਈ ਲਾਇਆ ਹੋਇਆ, ਉਹ ਘਰੇ ਈ ਆ ਜਾਂਦੀਆਂ ਨੇ।
ਅੱਛਾ-ਅੱਛਾ, ਉਹ ਵੀ ਬਹੁਤ ਟੇਸਟੀ ਲੱਗਦੇ ਆ ਨਾ।
ਹਾਂਜੀ-ਹਾਂਜੀ।
ਹੂੰ।
ਹੋਰ ਤੁਸੀਂ ਸੁਣਾਓ, ਰੋਟੀ-ਸਬਜ਼ੀ ਖਾਲੀ, ਸੱਚ ਕੀ ਖਾਧਾ?
ਦਹੀਂ ਰੈਤਾ
ਜੀ, ਹਾਂਜੀ, ਸੱਚ ਤੁਸੀ ਦੱਸਿਆ ਸੀ, ਅੱਛਾ, ਪੰਜਾਬ ਵਾਲਿਆਂ ਨੂੰ ਤਾ ਅੱਛਾ-ਅੱਛਾ।
ਕਰੇਲੇ ਤਾਂ ਦੋ ਤਿੰਨ ਕਿੱਲੋ ਬਨਾ ਕੇ ਕਰੇਲੇ ਤਾਂ ਦੋ ਤਿੰਨ ਕਿੱਲੋ ਬਨਾ ਕੇ ਰੱਖ ਦੇਨਾ ਚਾਈਦਾ।
ਹਾਂਜੀ-ਹਾਂਜੀ ਸਈ ਕਿਆ।
ਕਿਓਂਕਿ ਟੇਸਟੀ ਲੱਗਦੇ ਆ ਕਰੇਲੇ ਔਰ ਖਰਾਬ ਵੀ ਨੀ ਹੁੰਦੇ ਗਰਮੀਆਂ ਵਿੱਚ। ਕਰੇਲੇ ਨੀ ਖ਼ਰਾਬ ਹੁੰਦੇ ਹੂੰ, ਤਲਕੇ
ਚਲੋ ਵਦੀਆ ਹਾਂ ਤਲਕੇ ਤਾਂ ਫੇਰ ਚਾਏ ਫਰਿੱਜ ਚ ਰੱਖ ਦੋ ਗਰਮ ਕਰ-ਕਰ ਖਾਈ ਚਲੋ।
ਹੂੰ।
ਹਾਂਜੀ-ਹਾਂਜੀ। ਹੋਰ ਥੋਡਾ ਬੇਟਾ ਕੀ ਕਰਦਾ।
ਹੁਨ ਓ ਅ ਬਾਰਵੀਂ ਦੇ ਪੇਪਰ ਦੇ ਕੇ ਹੱਟੇਆ। ਹੁਨ ਓ ਕੰਪਿਊਟਰ ਸਿੱਖਦਾ। ਸੱਠ ਫਿਫਟੀ ਨਾਈਨ ਪੋਇੰਟ ਏਟ ਮਤਲਬ ਸੱਠ ਈ ਫੜਲਾ।
ਹਾਂਜੀ-ਹਾਂਜੀ ਚਲੋ ਵਦੀਆ ਫੇਰ ਤਾਂ।
ਹੂੰ।
ਹੂੰ-ਹੂੰ, ਮੈਂ ਵੀ ਹੁਨੇ ਪੇਪਰ ਦੇ ਕੇ ਹਟੀ ਆਂ ਤੇ ਮੈਂ ਆਪਦਾ ਜੋਬ ਤੇ ਲਾਗੀ।
ਥੋਨੂੰ ਕਿੰਨੇ ਆਏ?
ਮੈਨੂੰ ਏਟੀ ਸਿਕਸਟੀ ਏਟ ਆਏ।
ਅੱਛਾ-ਅੱਛਾ।
ਹਾਂਜੀ-ਹਾਂਜੀ।
ਹੂੰ।
ਮੈਂ ਵੀ ਹੁਨੇ ਪਲੱਸ ਟੂ ਦੇ ਪੇਪਰ ਦਿੱਤੇ ਫੇਰ ਮੈਂ ਸੋਚੇਆ ਘਰੇ ਵੀ ਵੇਲੀ ਹਨਾ ਬੋਰ ਹੁੰਨੀ ਆਂ ਤੇ ਫੇਰ ਮੈਂ ਆਪਦਾ ਜੋਬ ਤੇ ਲਾਗੀ ਸੀਗੀ।
ਸਾਡੇ ਟੈਮ ਤੇ ਮਹਾਰਾਸ਼ਟਰ ਵਿੱਚ ਵੇਲੇ ਨਈਂ ਸੀ ਅਸੀਂ।
ਅੱਛਾ-ਅੱਛਾ-ਅੱਛਾ।
ਹੁਨ ਸਾਰੇ ਹਨਣ ਨਵੇਂ ਬੱਚੇ ਸਾਰੇ ਵੇਲੇ ਬੈਠੇ ਆ ਨਾ।
ਹਾਂਜੀ-ਹਾਂਜੀ ਸਈ ਕਿਆ ਹੁਨਦਿਆਂ ਨੂੰ ਕੋਈ ਕੰਮ ਈ ਹੈਨੀ ਪੈਲੇ ਫੋਨ ਨੀ ਹੁੰਦੇ ਸੀ ਆਊਟ ਆਊਟਡੋਰ ਗੇਮਸ ਵਗੈਰਾ ਬੋਤ ਹੁੰਦੇ ਸੀ।
ਹਾਂ।
ਹਾਂਜੀ ਹੁਨ ਫੋਨ ਆਗੇ ਫੋਨਾਂ ਨੇ ਜ਼ਿੰਦਗੀ ਖ਼ਰਾਬ ਕਰਤੀ।
ਬੋਤ ਕੁੱਝ ਲੋਕ ਵੀ ਬਾਰ ਜਾਈ ਜਾਂਦੇ ਆ।
ਹਾਂਜੀ-ਹਾਂਜੀ।
ਕੋਈ ਕਿੱਥੇ ਚਲਾ ਗੇਆ ਕੋਈ ਕਿੱਥੇ ਚਲਾ ਗੇਆ।
ਹਾਂਜੀ ਏ ਤਾਂ ਹੈ ਤੁਸੀਂ ਸਈ ਕਿਆ।
ਹੂੰ।
ਹਾਂਜੀ।
ਲੋਕ ਘੱਟੀ ਜਾਂਦੇ ਆ।
ਹਾਂਜੀ-ਹਾਂਜੀ-ਹਾਂਜੀ-ਹਾਂਜੀ ਜਾਦਾਤਰ ਤੁਸੀਂ ਅੱ ਅੱਦਾ ਪੰਜਾਬ ਦੇਖੋ ਬਾਰ ਈ ਬੈਠਾ ਕਨੇਡਾ ਚ।
ਹਾਂ।
ਹਾਂਜੀ।
ਅਮੀਰ-ਅਮੀਰ ਲੋਕ ਵੱਡੇ ਕੰਟਰੀਆਂ ਵਿੱਚ ਗਏ। ਛੋਟੇ-ਛੋਟੇ ਮਤਲਬ ਗਰੀਬ ਲੋਕ ਛੋਟੀ ਕੰਟਰੀ ਵਿੱਚ ਗਏ।
ਹਾਂਜੀ -ਹਾਂਜੀ ਸਹੀ ਕਿਹਾ।
ਹਮ।
ਬਟ ਜ਼ਿਆਦਾਤਰ ਦੇਖੋ, ਸਾਰੇ ਬਾਹਰ ਹੀ ਨੇ। ਚਾਹੇ ਛੋਟੀ ਕੰਟਰੀ ਹੋਵੇ, ਚਾਹੇ ਬੜੀ ਕੰਟਰੀ ਹੋਵੇ।
ਉਹ ਵੀ ਨਾ।
ਹਾਂਜੀ।
ਤੁਸੀਂ ਵੀ, ਇਹ ਚਲੇ ਜਾਏ ਓ।
ਹਾਂਜੀ -ਹਾਂਜੀ, ਕੋਈ ਨਾ ਮੈਂ ਵੀ ਚੱਲ ਜਾਣਾ ਥੋੜ੍ਹਾ ਟਾਈਮ ਹੋਰ ਫਿਰ ਮੈਂ ਵੀ ਚਲੀ ਜਾਣਾ।
ਹਾਂ।
ਹਾਂਜੀ।
ਹਹ। ਔਰ, ਤੁਹਾਡੀ ਫੈਮਿਲੀ ਕਿੰਨੇ ਆ?
ਮੇਰੀ ਫੈਮਿਲੀ ਚ, ਅਸੀਂ ਤਿੰਨ ਚਾਰ ਮੈਂਬਰ ਆ, ਵੈਸੇ ਬ੍ਰਦਰ ਬਾਹਰ ਹੈ, ਤਾਂ ਅਸੀਂ ਤਿੰਨ ਪਿੱਛੇ ਮੈਂ ਮੰਮਾ। ਤੇ ਪਾਪਾ।
ਅੱਛਾ।
ਹਾਂਜੀ। ਭੈਣ ਜੀ, ਮੈਨੂੰ ਨਾ ਕੰਮ ਆ ਗਿਆ, ਮੈਂ ਤੁਹਾਨੂੰ ਬਾਅਦ ਚੋ ਕਰਾਂ।
ਹਾਂਜੀ -ਹਾਂਜੀ, ਠੀਕ ਆ ਠੀਕ।
ਹਾਂਜੀ ਚਲੋ ਠੀਕ ਹੈ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।
ਭੈਣਜੀ, ਸਤਿ ਸ੍ਰੀ ਆਕਾਲ, ਥਾਦ ਚੋਂ ਗੱਲ ਕਰਦੇ, ਮੈਨੂੰ ਥੋੜਾ ਜਹਾ ਕੰਮ ਆ ਗਿਆ ਠੀਕ ਆ।
ਹ।
ਹੈਲੋ, ਭੈਣ ਜੀ। ਹੈਲੋ ਭੈਣ ਜੀ।
ਹਾਂਜੀ- ਹਾਂਜੀ।
ਫਸਟ ਕਾਲ ਤੋਂ ਲਾਦੋ, ਤਾਂ ਹੀ ਕਾਲ ਘੱਟ ਹੋਣਾ ਆਪੇ।
ਕਟ ਕਰਾ ਮੈਂ।
ਨਹੀਂ -ਨਹੀਂ, ਤੁਸੀਂ ਨਾ ਕਟ ਕਰੋ ਤੁਸੀਂ ਕਹੋ। ਹਾਂਜੀ, ਸਤਿ ਸ਼੍ਰੀ ਅਕਾਲ ਠੀਕ ਆ, ਫੇਰ ਆਪੇ ਕਾਲ ਕਟ ਹੋ ਜਾਣਾ।
ਅੱਛਾ, ਸਤਿ ਸ੍ਰੀ ਅਕਾਲ ਠੀਕ ਹੋ?
ਹਾਂਜੀ -ਹਾਂਜੀ, ਫਿਰ ਕਰਦੇ ਹਾਂ, ਆਪਾਂ ਗੱਲ ਹਾਂਜੀ।